ਹੈਲੋ!
ਹਾਂਜੀ, ਸਸ਼੍ਰੀ ਕਾਲ ਭੈਨਜੀ।
ਹਾਂਜੀ ਸਾਸ੍ਰੀ ਕਾਲ। ਕਿੱਦਾਂ ਤੁਸੀਂ ਠੀਕ ਹੋ?
ਹਾਂਜੀ ਤੁਸੀ ਸੁਣਾਓ?
ਹਾਂਜੀ ਮੈਂ ਵੀ ਵਧੀਆ। ਹੋਰ ਕੀ ਕਰਦੇ ਬੇ ਸੀਂ?
ਤੂੰਐਡੀ ਵਾਜ਼ ਨੀ ਆ ਰੀ ਕੀ ਕੈ ਰੇ ਓ ਤੁਸੀਂ। ਹੈਲੋ, ਹਾਂਜੀ।
ਹੁਨ ਆ ਰੀ ਏ ਵਾਜ਼?
ਹਾਂਜੀ- ਹਾਂਜੀ ਹੁਣ ਆ ਰੀ ਏ।
ਹੂੰ। ਅੱਛਾ! ਮੈਂ ਕਿਆ ਚਲੋ ਅੱਜ ਭੈਨਜੀ ਨੂੰ ਯਾਦ ਈ ਕਰ ਲਈਏ ਬੋਤ ਟਾਈਮ ਹੋ ਗਿਆ। ਤਾਂ ਕੋਲ ਮਿਲਾ ਲਿਤੀ ਸੀ।
ਹਾਂਜੀ- ਹਾਂਜੀ ਬਹੁਤ ਟਾਈਮ ਹੋ ਗਿਆ ਸੀ, ਹੋਰ ਦੱਸੋ ਤੁਸੀਂ ਕੀ ਕਰ ਰੇ ਓ।
ਹਾਂਜੀ ਬਸ ਹੁਨੇ ਚਾਂ - ਨਾਸ਼ਤਾ ਈ ਕੀਤਾ ਸੀ ਸ਼ਾਮ ਦਾ।
ਅੱਛਾ- ਅੱਛਾ।
ਹਾਂਜੀ, ਹੋਰ ਤੁਸੀਂ ਕੀ ਕਰ ਰੇ ਓ?
ਬਸ ਕੁਛ ਨੀ ਮੈਂ ਵੀ ਹੁਣੇ ਈ ਕੰਮ- ਕੁਮ ਨਿਬੇੜਿਆ ਸੀ। ਕੰਮ- ਕੁਮ ਕਰਕੇ ਬਸ ਹੁਣ ਫ੍ਰੀ ਹੋਈ ਸੀ।
ਅੱਛਾ - ਅੱਛਾ! ਹੋਰ ਸੁਣਾਓ ਘਰ ਸਭ ਵਧੀਆ?
ਹਾਂਜੀ ਘਰ ਸਭ ਵਧੀਆ। ਤੁਸੀਂ ਦੱਸੋ ਤੁਸੀਂ ਠੀਕ ਓ?
ਹਾਂਜੀ ਠੀਕ-ਠਾਕ। ਹੋਰ ਸੁਨਾਓ?
ਫੇਰ ਅੱਜ ਦਿਨ ਤੁਆ
ਹਾਂਜੀ।
ਮੈਂ ਕੈ ਰੀ ਆ ਦਿਨ ਕਿੱਦਾਂ ਦਾ ਗਿਆ ਤੁਆਡਾ?
ਬਸ ਸਈ ਗਿਆ ਇੰਨਾ ਅੱਛਾ ਨੀ ਗਿਆ।
ਅੱਛਾ ਹੋਰ ਕੀ ਕੰਮ ਕੀਤਾ ਫੇਰ ਸਾਰਾ ਦਿਨ।
ਹਾਂਜੀ ਬਸ ਘਰ ਦੇ ਕੰਮ ਈ ਕੀਤੇ ਨੇ ਕਿਚਨ ਦਾ। ਹੋਰ ਤਾਂ ਕੰਮ ਹੋਇਆ ਨੀ।
ਅੱਛਾ! ਓਕੇ, ਵਧੀਆ। ਠੀਕ ਆ, ਹੋਰ ਦੱਸੋ?
ਹੋਰ ਓਧਰ ਮੌਸਮ ਕਿੱਦਾਂ ਹੋਇਐ ਦੈ?
ਮੌਸਮ ਵਧੀਆ ਹੋਇਆ ਪਿਐ, ਬਾਰਿਸ਼ ਆਈ ਸੀ।
ਅੱਛਾ! ਸਾਡੇ ਐਧਰ ਵੀ ਆਈ ਸੀ। ਥੋੜੀ ਦੇਰ ਈ ਆਈ ਸੀ ਬਟ ਏਨੀ ਨਈ ਆਈ। ਬਟ ਫੇਰ ਹੁੰਮਸ ਹੋ ਗੀ ਏ ਏਨੀ ਸਾਰੀ, ਕੋਈ ਫੈਦਾ ਈ ਨੀ ਹੈਗਾ ਬਾਰਿਸ਼ ਆਨ ਦਾ।
ਹਾਂਜੀ ਸਵੇਰੇ -ਸਵੇਰੇ ਵੀ ਆਈ ਸੀ ਬਸ ਹੁਣੇ ਆਈ ਸੀ ਥੋੜੀ ਦੇਰ। ਬਸ ਫਿਰ ਹੁਨ ਤੇ ਧੁੱਪ ਆ ਗੀ ਸੀ, ਹਾਂਜੀ।
ਹਮ ਸਾਡੇ ਐਧਰ ਤਾ ਸ਼ਾਮ ਨੂੰ ਈ ਆਈ ਸੀ ਮਲਬ ਕਿ ਪੰਜ-ਦਸ ਮਿੰਟ ਈ ਆਈ ਏ ਬਸ। ਉਸ ਤੋਂ ਬਾਦ ਉਵੇਂ ਹਵਾ ਤਾਂ ਚੱਲਦੀ ਪੀ ਏ।
ਅੱਛਾ ਅੱਛਾ।
ਹਾਂਜੀ ਕੀ ਪਤਾ ਰਾਤੀ ਆਏ ਬਾਰਿਸ਼ ਕੁਛ ਪਤਾ ਨੀਂ। ਹਾਂਜੀ। ਹਾਂਜੀ ਮੌਸਮ ਤਾਂ ਐ ਲੱਗ ਹੀ ਰਿਹਾ ਕਿ ਕੀ ਕਿਤੇ ਰਾਤ ਨੂੰ ਨਾ ਆ ਜਾਏ।
ਹਾਂਜੀ ਹਾਂਜੀ ਹੋ ਸਕਦੀ ਰਾਤੀ।
ਹਾਂ, ਗਰਮੀ ਬਹੁਤ ਹੋਈ ਪਈ ਐ ਨਾ, ਬਾਰਿਸ਼ ਦਾ ਆਣਾ ਵੀ ਬਹੁਤ ਜ਼ਰੂਰੀ ਹੈਗਾ। ਬਹੁਤ ਬੁਰੀ ਹਾਲਤ ਹੋਈ ਪਈ ਐ ਗਰਮੀ ਚ।
ਹੂੰ ਨਹੀਂ ਹੁਣ ਤਾਂ ਵੈਸੇ ਵੀ ਬਾਰਿਸ਼ ਹੀ ਦੱਸੀ ਹੋਈ ਏ ਇੱਕ ਹਫ਼ਤੇ ਵਾਸਤੇ, ਬਾਰਿਸ਼ ਹੀ ਆਵੇਗੀ ਹੁਣ ਤੇ।
ਅੱਛਾ ਚਲੋ, ਅੱਛਾ ਐ ਨਾ ਮੌਸਮ। ਸਹੀ ਹੋ ਜਾਏਗਾ, ਗਰਮੀ ਥੋੜੀ ਘੱਟ ਹੋ ਜੇ ਬਾਰਿਸ਼ ਹੋਰ ਤੁਸੀਂ ਅੱਜ ਕੀ ਬਣਾਇਆ ਸੀ?
ਬਸ ਕੁਛ ਨੀ, ਅੱਜ ਮੰਮੀ ਨੇ ਰਾਜਮਾਂਹ ਚਾਵਲ ਬਣਾਏ ਸੀ।
ਅੱਛਾ ਅੱਛਾ।
ਹਾਂਜੀ। ਹੋਰ ਤੁਸੀਂ ਦੱਸੋ, ਤੁਸੀਂ ਕੀ ਬਣਾਇਆ ਸੀ?
ਅਸੀ ਅੱਜ ਦਾਲ ਬਣਾਈ ਸੀ।
ਅੱਛਾ ਅੱਛਾ।
ਹਾਂਜੀ, ਵੈਸੇ ਤਾਂ ਆਪਾਂ ਦਾਲ ਰਾਤੀ ਬਣਾਈ ਦੀ ਏ। ਜਾ ਸਵੇਰੇ ਬਣਾਈ ਲਿੱਤੀ ਸੀ, ਸਵੇਰੇ ਸਬਜ਼ੀ ਬਣਦੀ ਏ ਇੱਕ ਟਾਈਮ ਔਰ ਇੱਕ ਟਾਈਮ ਦਾਲ ਬਣਦੀ ਆ ਰਾਤੀਂ। ਅੱਜ ਸਵੇਰੇ ਹੀ ਆਪਾਂ ਦਾਲ ਬਣਾ ਦਿੱਤੀ ਸੀ।
ਅੱਛਾ ਅੱਛਾ।
ਹਾਂ।
ਹੂੰ ਵਧੀਆ ਆ।
ਹਾਂ ਕੰਮ ਤੇ ਜਾਂਦੇ ਨਾ ਫੇਰ ਨਾਲ ਭਿੰਡੀ ਬਣਾਤੀ ਸੀ ਕਿਉਂਕਿ ਦਾਲ ਖ਼ਰਾਬ ਹੋ ਜਾਂਦੀ ਨਾ ਰਾਤ ਵਾਲੀ ਕਿਉਂਕਿ ਮੌਸ ਸ਼ਾਮੀ ਕੁਛ ਗਰਮੀ ਜ਼ਿਆਦਾ ਪੈ ਰਹੀ ਐ। ਤਾਂ ਕਰਕੇ ਹਾਂ ਫੇਰ ਕੀ ਐ ਬੰਦਾ ਲੈ ਜਾਣ ਲੰਚ ਲੈ ਜਾਣ, ਫੇਰ ਖਾਣ ਵੀ ਨਾ ਬਸ ਏਨਾ ਨੂੰ ਤਾਜ਼ੀ ਸਬਜ਼ੀ ਬਣਾਤੀ ਸੀ ਭਿੰਡੀਆਂ ਦੀ। ਓ ਆਪਾਂ ਦਾਲ ਦੂਲ ਖਾ ਲਈ ਸੀ।
ਅੱਛਾ ਅੱਛਾ।
ਕਦੀ ਲੰਚ ਵਿੱਚ ਲੈ ਕੇ ਨੀ ਜਾਂਦੇ ਨਾ, ਦਾਲ ਮਤਲਬ ਕਿ ਸੁੱਕੀ ਸਬਜ਼ੀਆਂ ਲੈ ਕੇ ਜਾਂਦੇ ਨੇ। ਹਾਂਜੀ। ਹੋਰ? ਤੁਸੀਂ ਸਟਿਚਿੰਗ ਕਰਦੇ ਹੋ?
ਨਹੀਂ ਮੈਂ ਤਾਂ ਹਜੇ ਕੁਛ ਵੀ ਨਹੀਂ ਕਰਦੀ, ਘਰ ਹੀ ਫ੍ਰਰੀ ਰਹਿਣੇ ਆ ਵਿਹਲੇ।
ਅੱਛਾ ਵਿਹਲੇ ਰਹਿੰਦੇ ਓ?
ਹਾਂਜੀ ਹਾਂਜੀ, ਬਸ ਘਰ ਦੇ ਕੰਮ ਕੁਮ ਨਬੇੜੀ ਦੇ ਨੇ।
ਹੂੰ, ਐ ਤਾਂ ਹੈ ਈ, ਅੱਜ ਕੱਲ੍ਹ ਤੇ ਸਾਰਾ ਦਿਨ ਹੀ ਘਰ ਦੇ ਕੰਮਾਂ ਚ ਨਿਕਲ ਜਾਂਦਾ।
ਹਾਂ, ਕਦੀ ਕੁਛ ਕਰੋ ਕਦੀ ਕੁਛ ਕਰੋ ਘਰ, ਘਰ ਦੇ ਕੰਮ ਹੀ ਨਹੀਂ ਖ਼ਤਮ ਹੁੰਦੇ।
ਓ ਤਾ ਹੈ ਹੀ, ਔਰ ਇਸ ਬਾਰ ਕਿ ਕਿਤੇ ਘੁੰਮਣ ਨਹੀਂ ਗਏ ਛੁਟੀਆਂ ਚ?
ਨਹੀਂ ਮੈਂ ਗਈ ਸੀ ਵੈਸ਼ਨੋ ਦਰਬਾਰ ਗਈ ਸੀ।
ਅੱਛਾ ਅੱਛਾ। ਅੱਛਾ ਜੀ। ਅੱਛਾ ਸਹੀ ਏ ਛੁੱਟੀਆਂ 'ਚ ਹੀ ਨਿਕਲਿਆ ਜਾਂਦਾ ਬੱਚਿਆਂ ਦੇ ਉਵੇ ਅੱਗੇ ਪਿੱਛੇ ਤੇ ਨਹੀ ਜਾਇਆ ਜਾਂਦਾ
ਹਾਂਜੀ ਹਾਂਜੀ ਉਹ ਤੇ ਹੈ ਈ ਏ
ਹੋਰ ਤੁਸੀਂ ਦੱਸੋ ਤੁਸੀਂ ਨੀ ਗਏ ਕਿੱਥੇ ਘੁੰਮਣ-ਘਾਮਣ
ਕੀ ਕਹਿ ਰਹੇ ਔ
ਮੈਂ ਅਪ੍ਰੈਲ ਇਚ ਹੀ ਹੋ ਆਈ ਹੁਨ ਇਸ ਵਾਰ ਨੀ ਗਈ ਉਹ ਕੀ ਵਿਆਹ ਹੈਗਾ ਸੀ ਨਾ ਸਾਡੇ ਕਜ਼ਨ ਬ੍ਰਦਰ ਦਾ ਵੀਆ ਹੈਗਾ ਸੀ ਤੇ ਓਧਰ ਘੁੰਮ ਆਈ ਸੀ ਮਤਲਬ ਕਿ ਨੈਨੀਤਾਲ ਉੱਤਰਾਖੰਡ ਹੋ ਆਈ ਸੀ ਇਸ ਬਾਰ ਗਈ ਨੀ ਕਿਧਰੇ
ਅੱਛਾ ਅੱਛਾ
ਹਾਂਜੀ
ਹਮ ਨਹੀਂ ਵਦੀਆ ਆ ਵਿਆਹ, ਵਿਆਹ ਵੀ ਅਟੈਂਡ ਕਰਨਾ ਵਦੀਆ ਆ
ਹਾਂਜੀ ਹਾਂਜੀ
ਹਾਂਜੀ
ਵਿਆਹ ਵੀ ਕਿਹੜੇ ਰੋਜ਼ ਰੋਜ਼ ਆਂਦੇ ਨੇ ਇਹ ਵੀ ਬਹੁਤ ਮੁਸ਼ਕਿਲ ਵਿਆਹ ਹੋਆ ਸੀ ਮਤਲਬ ਕਿ ਲਵ ਮੈਰਿਜ ਹੋਈ ਸੀ ਬ੍ਰਦਰ ਦੀ ਹਾਜੀਂ ਦੀ ਪਹਿਲੇ ਕੁੜੀ ਦੇਖਦੇ ਸੀ ਇਹ ਕੁੜੀ ਮਿਲੀ ਨੀ
ਅੱਛਾ
ਉਹਨਾ ਨੂੰ ਕੁਛ ਪਸੰਦ ਨੀ ਆ ਰਹੀ ਸੀ ਉਹ ਮਤਲਬ ਕਿ ਬਹੁਤ ਐਜੂਕੇਟੇਡ ਹੈਗੇ ਨੇ ਤੇ ੳਨਹਾ ਨੇ ਕਿਹਾ ਜਿਵੇਂ ਜਿਵੇੈਂ ਹੈਗਾ ਵਾ ਮੈਨੂੰ ਤਾ ਉਵੇਂ ਦੀ ਕੂੜੀ ਚਾਹੀਦੀ ਹੈ ਬਟ ਵੇਖੋ ਮਿਲੀ ਸੀ ਬਟ ਉਹਨਾ ਨੂੰ ਪਸੰਦ ਹੀ ਨੀ ਆਈ
ਅੱਛਾ
ਹਾਂਜੀ ਬਹੁਤ ਮਤਲਬ ਕਿ ਹੱਥ ਪੈਰ ਮਾਰੇ ਸਭ ਜਗ੍ਹਾ ਤੇ ਦੇਖਿਆ ਪਰ ਕਹਿੰਦੇ ਨਹੀਂ ਕੋਈ ਕੁੜੀ ਮਤਲਬ ਕਿ ਕਈ ਦੀ ਹਾਈਟ ਛੋਟੀ ਸੀ ਕਈ ਦੀ ਉਮਰ ਛੋਟੀ ਸੀ ਕਈ ਮੋਟੀ ਸੀ ਉਹ ਕਹਿੰਦੇ ਬਾਈ ਮੈਨੂੰ ਬਿਲਕੁਲ ਇੱਕੋ ਪਰਫੈਕਟ ਚਾਹੀਦੀ ਏ ਮੈਂ ਕਿਹਾ ਪਰਫੈਕਟ ਤਾਂ ਮਿਲਣ ਤੋ ਰਹੀ ਕੁਛ ਨਾ ਕੁਛ ਤਾਂ ਤੁਹਾਨੂੰ ਮਿਲੇਗਾ ਹੀ
ਨਹੀਂ ਹੁਣ ਹਰੇਕ ਚੀਜ਼ ਪੂਰੀ ਨੀ ਹੁੰਦੀ ਨਾ ਕੁਛ ਤੇ ਕਮੀਆਂ ਵੀ ਹੁੰਦੀਆਂ ਨੇ
ਹਾਂ ਕਹਿੰਦੇ ਨਹੀਂ ਮੈਂਨੂ ਤਾਂ ਪੂਰੀ ਪਰਫੈਕਟ ਚਾਹੀਦੀ ਹੈ ਮਤਲਬ ਕਿ ਪੜ੍ਹੀ ਲਿਖੀ ਵੀ ਹੋਣੀ ਚਾਹੀਦੀ ਏ ਮਤਲਬ ਕਿ ਘਰੇਲੂ ਕੰਮ ਵੀ ਜਾਣਦੀ ਹੋਵੇ ਘਰ ਦਾ ਮੈਨੇ ਕਿਆ ਦੇਖੋ ਐਜਂ ਤਾਂ ਨੀ ਹੋ ਸਕਦਾ ਮੈਂ ਕਿਹਾ ਤੋਂ ਹਾਂ ਮੈਂ ਕਿਹਾ ਬਾਬਾ ਜੀ ਨੂੰ ਕਹਿਣਾ ਪਏਗਾ ਬਈ ਤੁਹਾਡੇ ਲਈ ਕੁੜੀ ਬਣਾਣ ਜਿਹਦੇ ਸਭ ਕੁ ਸਭ ਗੁਣ ਹੋਣ ਮੈਨੂੰ ਕੋਹਣ ਜਿਵੇਂ ਮਿਲਦੀ ਹੈ ਤੁਸੀਂ ਕਰਲੋ ਵੀ ਆ ਤੁਹਾਡੀ ਉਮਰ ਵੀ ਹੋ ਰਹੀ ਹੈ
ਹਾਂਜੀ ਹਾਂਜੀ
ਉਹਨਾਂ ਨੇ ਖੁਦ ਹੀ ਪਸੰਦ ਕਰ ਲਿਤੀ ਸੀ ਉੱਧਰ ਮੈਂ ਕਿਹਾ ਤੁਹਾਡੇ ਨਸੀਬ ਵਿਚ ਨੀ ਹੈਗੀ ਸੀ ਨਾ ਇੱਧਰ ਉਧਰ ਦੀ ਹੀ ਤੇ ਤੁਹਾਨੂੰ ਉੱਧਰ ਦੀ ਨਸੀਬ ਵਿੱਚ ਹੈਗੀ ਸੀ ਪਾੜਾਂ ਪਹਾੜਨ ਹੈਗੀ ਮਤਲਬ
ਅੱਛਾ-ਅੱਛਾ
ਹਾਂਜੀ ਫੇਰ ਏਹਨਾ ਨੇ ਕੁਛ ਟਾਈਮ ਮਤਲਬ ਕਿ ਗੱਲਬਾਤ ਕੀਤੀ, ਤੇ ਫੇਰ ਓਹ ਨਾਦੇ ਘਰ ਦੇ ਵੀ ਮੰਨ ਗਏ, ਇਹ ਨਾਦੇ ਘਰ ਦੇ ਵੀ ਮੰਨ ਗਏ। ਓਹ ਕੁੜੀ ਵੀ ਪੜੀ ਲਿਖੀ ਹੈਗੀ ਏ, ਮਤਲਬ ਕਿ ਜਿਵੇਂ ਜਿਨਾਨੂ ਚਾਹੀਦੀ ਸੀ। ਉਵੇਂ ਜੀ ਮਿੱਲੀ ਏ, ਮੈਂ ਕੇਹਾ ਸਬਰ ਦਾ ਫਲ ਬੜਾ ਮਿੱਠਾ ਹੁੰਦਾ ਹੈ ਨਾ ਤਾਂ ਕਰਕੇ ਤੁਸੀਂ ਸਬਰ ਕੀਤੈ ਨਾ ਤਾਂ ਤੁਹਾਨੂ ਮਿੱਠਾ ਫਲ ਮਿਲ ਵੀ ਗਿਆ।
ਨਹੀਂ ਚਲੋ ਵਧੀਆ ਆ ਚ ਚੰਗਾ ਆ। ਹੈਲੋ, ਹੈਲੋ ਜੀ ਠੀਕ ਆਂ ਹੋਰ ਕੀ।
ਹੂੰ ਬਸ ਓਹੀ ਰਹਿ ਗਏ ਸੀ, ਬਾਕੀ ਦੋ ਸਿਸਟਰ ਦਾ ਤਾਂ ਵਿਆਹ ਹੋ ਗਿਆ ਸੀ ਇਹਨਾਂ ਦਾ। ਮੈਂ ਕੇਹਾ ਚੱਲੋ ਤੁਹਾਡੇ ਵਿਆਹ ਦੀ ਉਡੀਕ ਹੈਗੀ ਸੀ, ਚੱਲੋ ਤੁਹਾਡਾ ਵਿਆਹ ਵੀ ਹੋ ਗਿਆ।
ਹੁਂ ਨਹੀਂ ਚੰਗਾ ਆ ਵਧੀਆ ਗੱਲ ਆ, ਹੋ ਗਿਆ ਵਿਆਹ।
ਹੁੰ, ਹੋਰ ਤੁਸੀ ਵੀ ਸੁਣਾਓ
ਬਸ ਮੈਂ ਵੀ ਵਧੀਆ ਬੈਠੀ ਹੋਈ ਸੀ, ਬਸ ਹੁਣ ਸੋਚ ਰਹੀ ਮੰਮਾ ਨਾਲ ਬਜ਼ਾਰੇ ਜਾਉਂਗੀ ਥੋੜ੍ਹੀ ਦੇਰ ਤੱਕ, ਸਮਾਨ ਲੈਣਾ ਸੀ ਨਾ
ਅਛਾ ਬੜਾ ਅੱਛਾ ਐ ਸ਼ਾਮੀ ਨਿਕਲੇਆ ਜਾਂਦੈ, ਸਵੇਰੇ ਤੋਂ ਨਿਕਲੇਆ ਨੀ ਜਾਂਦਾ ਕਿਉ ਸਵੇਰੇ ਤੇ ਬਹੁਤ ਧੁੱਪ ਹੋਂਦੀ ਐ।
ਜਰਾ ਤੋਂ ਹੁੰਦੀ ਐ ਠੰਡੇ ਟੈਮ ਬੰਦਾ ਨਿਕਲ ਜੇ ਸੱਤ-ਅੱਠ ਕੁ ਵਜੇ। ਬੰਦਾ ਜਾ ਕੇ ਘੁੱਮ ਆਂਦੈ ਆ।
ਹਾਂ ਬੰਦਾ ਸਵੇਰੇ-ਸਵੇਰੇ ਵੀ ਨੀ ਨਿਕਲ ਸਕਦਾ ਸਵੇਰੇ ਘਰ ਦੇ ਛੱਤੀ ਕੰਮ ਹੁੰਦੇ ਨੇ, ਕਿਵੇਂ ਛੱਡ ਕੇ ਜਾਏ। ਓਹ ਕਹਿੰਦੇ ਫੇਰ ਆਪਾਂ ਸ਼ਾਮੀ ਚਲੇ ਜਾਈਏ, ਆਪਾਂ ਵੀ ਕਦੀ-ਕਦੀ ਸ਼ਾਮੀ ਨਿਕਲ ਜਾਂਣੇ ਆਂ। ਨਹੀਂ ਤਾਂ ਸਵੇਰੇ ਤੜਕੇ ਨਿਕਲ ਜਾਂਦੇ ਆ ਕੰਮ, ਮਤਲਬ ਕਿ ਛੱਡ ਕੇ ਫੇਰ ਆ ਕੇ ਕਰਨਾ ਪੈਂਦਾ ਕੰਮ।
ਨਹੀਂ ਠੀਕ ਆ ਵੈਸੇ ਵੀ ਸ਼ਾਮੀ ਠੀਕ ਹੈ ਸਵੇਰੇ ਕੌਣ ਜਾਏਗਾ ਇੱਨੀ ਧੁੱਪ ਚ ਘੁੰਮ ਕਿੱਥੇ ਬਾਹਰ ਸਮਾਨ ਸਮੂਨ ਲੈਣ।
ਜਿਵੇਂ ਕਿ ਸਵੇਰੇ ਨੋ-ਦਸ ਵਜੇ ਨਿਕਲ ਜਾਓ, ਮਤਲਬ ਕਿ ਇੰਨੀ ਪੈਹਲੇ ਹੁੰਦਾ ਹੁਣ ਤਾਂ ਮਤਲਬ ਕਿ ਸਵੇਰੇ ਸਾਢੇ ਛੇ ਵਜੇ ਧੁੱਪ ਨਿਕਲ ਜਾਂਦੀ ਐ।
ਹਾਂ ਹੁਣ ਤਾਂ ਜਲਦੀ
ਗਰਮੀਆਂ ਚ ਧੁੱਪ ਇੰਨੀ ਜਲਦੀ ਨਿਕਲ ਜਾਂਦੀ ਹੈ, ਸਰਦੀਆਂ ਇਚ ਤੇ ਧੁੱਪ ਦਾ ਨਾਮੋ ਨਿਸ਼ਾਨ ਹੀ ਨੀ ਹੋਂਦਾ।
ਸਰਦੀਆਂ ਇਚ ਤੇ ਧੁੱਪ ਨਿਕਲਦੀ ਨੀ ਹੈਗੀ ਬੰਦਾ ਉੜੀਕ ਈ ਕਰਦਾ ਰਹ
ਹਾਂ ਏਹ ਤਾਂ ਹੈ ਹੀ। ਕਦੀ ਨੋ ਵਜੇ ਨਿਕਲਦੀ, ਕਦੀ ਦਸ ਵਜੇ ਨਿਕਲ ਰਹੀ ਹੈ, ਔਰ ਗਰਮੀਆਂ ਚ ਤੋਂ ਸਾਢੇ ਛੇ ਵਜੇ ਸੂਰਜ ਉਗ ਜਾਂਦੈ।
ਹਾਂਜੀ-ਹਾਂਜੀ।
ਹੂੰ।
ਹੁਂ, ਹੋਰ ਦੱਸੋ ਤੁਸੀਂ ਰੋਟੀ ਰਾਟੀ ਬਣਾਦੀ।
ਨਹੀਂ ਹਜੇ ਤੋਂ ਨਹੀਂ ਹਜੇ ਤੋਂ ਇਹਨਾ ਕੀ ਬਣਾਣਾ ਕੀ ਨੀ ਬਣਾਣਾ। ਹਜੇ ਤਾ ਕੁਝ ਚੋਇਸ ਸੁਰ ਸਾਰ ਈ ਨੀ ਹੈਗੀ, ਹੁਣੇ ਇ ਮਤਲਬ ਕਿ ਚਾਅ ਨਾਸ਼ਤਾ ਕੀਤਾ। ਕੀਏ, ਕੀਏ ਡਿਨਰ ਰਾਤੀ ਲੇਟ ਖਾਂਦੇ ਨੇ ਨਾ ਮਤਲਬ ਕਿ ਲੇਟ ਰਾਤ ਦੇ ਟੈਮ ਨੋ-ਦਸ ਵਜੇ ਆਂਦੇ ਨੇ, ਫੇਰ ਗਿਆਰਾਂ ਵਜੇ ਤੱਕ ਖਾਂਦੇ ਨੇ ਫੇਰ ਬਾਰਾ ਹੀ ਵੱਜ ਜਾਂਦੈ ਫੇ ਵੇਹਲੇ ਹੋੰਦੇਆ। ਅਸੀਂ ਕੈਨੇ ਆਂ ਜਿੰਨਾ ਹੋ ਸਕੇ ਜਲਦੀ ਖਾ ਪੀ ਕੇ ਵੇਲੇ ਹੋ ਕੇ ਸੌਂਈਏ।
ਹਾਂ ਵਧੀਆ
ਇਨਾਂ ਦੀ ਜੋਬ ਵੀ ਮੈਨੂੰ ਲੱਗੀ ਐਵੇਂ ਦੀ ਹੈਗੀ ਏ ਮਤਲਬ ਕਿ ਮਤਲਬ ਕਿ ਲੇਟ ਆਂਦੇ ਨੇ ਘਰ।
ਅੱਛਾ, ਅੱਛਾ ਨੀ ਆਪਾਂ ਵੀ ਰਾਤੀ ਲੇਟ ਈ ਖਾਨੇ ਆਂ ਰੋਟੀ ਰਾਟੀ ਸਾਨੂੰ ਵੀ ਦਸ ਵੱਜ ਜਾਂਦੇ ਨੇ। ਸਾਡੇ ਨੋ ਯਾ ਦਸ ਵੱਜ ਈ ਜਾਂਦੇ ਨੇ।
ਅੱਛਾ, ਅੱਛਾ ਨਈ ਸਾਨੂੰ ਤੇ ਗਿਆਰਾਂ, ਬਾਰਾਂ ਵਜ ਜਾਂਦੇ ਨੇ ਵੇਲੇ ਹੁੰਦੇ ਨੇ ਤੇ ਸਾਡੇ ਬਾਰਾਂ ਇੱਕ ਆਮ ਗੱਲ ਹੈਗੀ। ਚਲੋ ਠੀਕ ਐ ਨਾ ਭੈਣਜੀ ਮੈਨੂੰ ਪਿੱਛੋਂ ਫੋਨ ਆ ਰਿਆ।
ਹਾਂਜੀ, ਠੀਕ ਹਾਂਜੀ ਸਾਸਸ੍ਰੀਕਾਲ ਜੀ।